ਆ ਹਾਂਜੀ-ਹਾਂਜੀ, ਹੁਣ ਆ ਰੀ ਏ ਤਾਡੀ ਅਵਾਜ਼।
ਹਾਂਜੀ।
ਹੋਰ ਕੀ, ਹੂੰ-ਹੂੰ ਕੀ ਬਣਾ ਲਿਆ ਫੇਰ?
ਬਸ ਬਣ ਈ ਗਿਐ, ਦਾਲ ਚ ਬਸ ਤੜਕਾ ਲਾਉਣਾ ਬਚਿਆ ਸੀ।
ਅੱਛਾ, ਅੱਛਾ।
ਹਾਂਜੀ, ਅਠ-ਨੌ ਫੁਲਕੇ ਬਣਾਓਗੀ ਬਸ, ਥੋੜਾ ਦੇਵ ਜੀ ਖਾਂਦੇ ਨੇ। ਅਜ ਮੈ ਚਾਵਲ ਬਣਾਏ, ਚਟਨੀ ਬਣਾਯਾ, ਪਾਪੜ ਫ੍ਰਾਈ ਕੀਤਾ ਹੋਣੈ।
ਹਾਂ, ਹਾਂ, ਹਾਂ, ਹਾਂ ਤੇ ਹੈ। ਹਾਂ। ਕਈ ਰੋਟੀ ਫੇਰ ਖਾਣ ਵਾਲੇ ਹੁੰਦੇ ਐ ਕੋਈ ਔ ਵਾਲੇ। ਕਰੋ ਪਾਈ ਐ ਤੇ ਬੇਟਾ ਐਸੇ ਨਹੀਂ ਕਰ ਦੇ ਬੇਟਾ ਵਾਸ਼ਰੂਮ ਮੇ ਜਾ ਕੇ ਕਰਕੇ ਆਤੇ ਐ ਠੀਕ ਹੈ ਸੁਸੂ, ਬੜੇ ਹੋ ਗਏ ਔ।
ਹਾਂਜੀ। ਬੱਸ ਆਈਂ ਵੀ ਕਰ ਕੁਰ ਕੇ ਬੈਠੇ ਹੋਏ ਸੀ, ਪੱਖਾ ਸਾਫ਼ ਕਰਨ ਵਾਲਾ ਪਿਆ ਵਾ ਸਾਡੇ ਰੂਮ ਦਾ, ਕਰਨਾ-ਕਰਨਾ
ਹਾਂਜੀ।
ਹਾਂ ਰੋਜ਼ ਜਦੋਂ ਬੰਦ ਕਰ ਬੰਦ ਹੁੰਦਾ ਵਾ ਫੇਰ ਏਕ ਦਾਮ। ਗੰਦਾ।
ਹਾਂ, ਔਹੀ ਤਾਂ ਤੇ ਇਦਾ ਧਿਆਨ ਨੀ ਰੈੰਦਾ ਕੀ ਕਰਨਾ, ਕੀ ਨਹੀਂ ਕਰਨਾ।
ਵਹੀ ਨਾ। ਪੂਰਾ ਖਤਮ ਕਰ ਲਿਐ। ਥੋੜਾ ਸਾ ਹੈਗਾ, ਪੀਲੋ। ਹਾਂਜੀ ਹਾਂਜੀ, ਉਹੂੰ।
ਹੋ ਤੂੰ ਤੇ ਖਾਲੇਗੀ ਫੇਰ
ਖਣੀ ਆ ਬਸ ਵੇ ਕਰਦੀ ਆ ਬਚੇਆ ਦੇ ਸਕੂਲ ਧੋਤੇ ਫੇਰ ਖਾ ਲੀਏ ਓਹ ਤਾਂ ਖਾ ਵੀ ਲੈਂਦੀ ਐਣ। ਮੈਂ ਐ ਵੀ ਨੀ ਕਰਣਾ ਅੱਗੇ ਨਾ ਹਾਂਜੀ। ਓਈ ਅਗੇ ਮੈਂ ਵਿਆ ਹੋਵੇ ਵਿਆ। ਓਕੇ ਤਾਹੀ ਤੇ, ਕੈੰਦੇ ਹੁੰਦੇ ਸੀ ਕੀ ਮਤਲਬ ਹੂੰ ਕੋਈ ਬੌਤ ਨੀ ਖਾਂਦਾ ਪੈਹਲਾਂ ਖਾ ਲੈਂਦੀ ਕਰਕੇ ਹੂੰ, ਲੋਕਾ ਨੇ ਕੈਣਾ ਹਾਂ ਐ ਖਈ ਕਰੇਗੀ ਸਬਸੇ ਪੈਲੇ ਈ ਖਾ ਲੈਂਦੀ ਐ ਓਹ‌। ਮੈਂ ਸਮਝੇ ਹੋ, ਲੋ ਨਾ ਗਿਲਾਸ ਪਕੜੋ ਮੈਂ ਦੇਰੀਆ ਗਿਲਾਸ ਫੜੋ।
ਮੈਨੂੰ ਨੀ ਵੇਟ ਕਰਨ ਦੇ ਹੁੰਦੇ, ਮੈਨੂੰ ਭੁੱਖ ਲਗੀ ਤਾ ਮੈਂ ਖਾ ਲੈਣਾ, ਮੈ ਸੋਚੋ ਨੀ ਹੁੰਦਾ ਕਈ ਲੋਗ ਬੈਠੇ ਰੈ ਇੰਤਜ਼ਾਰ ਕਰਦੇ ਰਹਿੰਦੇ ਆ, ਕੋਈ ਆਊਗਾ ਦਿਖਾਉਂਗੇ, ਹੂ
ਤੇ ਮੈਂ ਕਰਦੀ ਸੀ ਫੋਨ ਲਾ ਲਾ ਕੇ, ਆਔ ਰੋਟੀ ਖਾਣੀ ਏ ਕਹਿੰਦੇ, ਕਿ ਕੰਮ ਇਏਦਾਂ ਦਾ ਹੈ ਮੇਰਾ ਕਦੀ ਲੇਟ ਵੀ ਹੋ ਜਾਂਦਾ, ਕਦੀ ਮੈਂ ਬਾਹਰ ਖਾ ਲੈ
ਪਛ ਲੈਣ ਅੰਆਉਡੇ ਉਹ ਕਿ
ਤੂ ਖਾ ਲੇਯਾ ਕਰ ਸਟਾਰਟ, ਉਹਦੇ ਬਾਅਦ ਮੈਂ ਜੋ ਸਟਾਰਟ ਹੋਈ ਮੈਂ ਪੁੱਛਦੀ ਨ ਸੀ। ਕਿ ਰੋਟੀ ਕਹਿੰਦੇ ਰੋਟੀ ਖਾ ਲਈ, ਮੈਂ ਕਿਹਾ ਹਾਂ ਠਿੰਡ ਪਾ ਕੇ ਰੋਟੀ ਖਾ ਕੇ ਬੈਠੀ ਆ ਮੈਂ, ਤੁਸੀਂ ਤਾਂ ਬੋਲਿਆ। ਵੇਟ ਨਾ ਕਰਿਆ ਕਰ, ਖਾ ਲੇਯਾ ਕਰ, ਨਹੀਂ ਕੌਣ ਵੇਟ ਕਰੇ ਭੈਹ ਕੇ ਮੈਨ ਨੀ ਹੁੰਦਾ ਵੇਟ, ਕੋਈ ਕਹਿੰਦਾ, ਕਿ ਆਉਣ ਡ ਹੀ ਮੈਂ ਕਿਹਾਈ ਕਰਕੇ ਜਾਓ ਫਿਰ
ਹੈਲੋ ਹਾਂ ਹੈਗੀ ਸੀ, ਫਿਰ ਤਾਂ ਮੈਂ ਤੇ ਲਗਾਇਆ ਸੀ ਚੁੱਕ ਨਹੀ ਫਿਰ ਕਟਦਾ। ਅੱਛਾ, ਤੇ ਨਿਕਲਿਆ ਨਹੀਂ ਨਿਕਲਿਆ ਨਿਕਲਿਆ ਕਿ ਨਹੀਂ, ਨਹੀਂ ਨਿਕਲਿਆ, ਅੱਛਾ ਹਾਂਜੀ
ਹੂ
ਉਹ ਮੰਮੀ ਉਹਨਾਂ ਦੇ ਉੱਥੇ ਸੱਪ ਨਿਕਲ ਆਇਆ ਹੈਨਾ। ਉਹ ਹੀ ਦੱਸਣ ਡੇ ਸੀ, ਦੇਖ ਲਿਆ ਕਿ ਨਹੀਂ
ਅਛਾ, ਨਿਕਲ ਗਿਆ
ਹਾਂ
ਚਲ ਗਿਆ, ਭੱਜ ਗਿਆ
ਨਹੀਂ ਡਰ ਕੇ ਬਹਿ ਗਿਆ। ਉਹ ਵੀ ਕਹਿੰਦੇ ਨਹੀਂ ਨਿਕਲਿਆ।
ਅੱਛਾ, ਤੇੇਵ ਵੀ ਤਰੀਕ ਹੈ ਨਾ ਭਜਾਉਣਾ ਨਾ
ਹਾਂ, ਫੇਰ ਕੀ ਕਰਨਾ
ਹੁਣ ਥਯਾਨ ਤੇ ਉੱਥੇ ਲੱਗਿਆ ਹੋਣਾ, ਹੁਣ
ਅੱਛਾ, ਹਾਂ ਹਾਂ, ਹੂ ਹੋਰ ਹਾਂਜੀ ਹਾਂ ਹਾਂ ਹਾਂ, ਕੁੱਤਿਆਂ ਨਾਲ ਕੁੱਤਾ ਬੰਦਿਆ ਰਹੇਗਾ। ਤੇ ਫੇਰ ਦੱਸੇਗਾ ਭੌਕ ਕੇ ਕੁਛ ਨਿਕਲਿਆ ਹੈ। ਹੂ ਹੂ ਹੂ, ਉਹ ਤੇ ਹੈ। ਬਿਸਕਿਟ ਐ ਅੱਛਾ ਹਾਂ ਤੇ ਉਹਨੂੰ ਕੁਛ ਵਖੇ ਨਹੀਂ ਉਹਨੂੰ, ਹਾਂ ਹਾਂ ਵੇਖੇਗਾ ਤੇ ਆਪੇ ਭੋਂਕੇਗਾ ਫਿਰ ਲਗੇ, ਹੂ ਹਾਂ, ਬਸ ਅ ਪੰਜ ਮਿੰਟ ਨੂੰ ਦਰਾਣੀ ਨਾਲ ਕਰਨ ਢਈ ਗੱਲ ਮੈ ਹਾਂ-ਹਾਂ ਠੀਕ। ਹਾਂਜੀ, ਹਾਂਜੀ।
ਕਰਨੀ ਏ ਕਰ ਲਓ ਪਹਿਲਾਂ ਕਰਨੀ ਤੇ।
ਨਈ-ਨਈ, ਬਸ ਆ ਵਾਲਾ ਕੰਮ ਤਾਨੂੰ ਦੱਸਦਾ ਹੋ ਗਿਆ। ਅੱਛਾ, ਹੋ ਗਿਆ ਖਾਨਾ ਅਰੇ ਓ ਨਿ ਨਿਕਲਿਆ ਹੀ ਨੀ ਕਹਿਣ ਦੇ ਦੱਸਣ ਢਏ, ਕਿ ਮਤਲਬ ਉਹ ਮੰਮੀ ਹੁਣ ਦੇ ਉੱਥੇ ਨਾ ਸੱਪ ਨਿਕਲਿਆ। ਤੇ ਉਹ ਉਹ ਕੀ ਕੀਤਾ ਚੂਹਿਆਂ ਨੇ ਮਤਲਬ ਇਹ ਲੋਂਗੇ ਮੈਂ ਨਾ ਹੋਇਆ ਸੀ ਬਾਰ ਗਏ ਹੋਏ ਸੀ ਮੰਮੀ ਹੁਣੀ ਤੇ ਉਨੇ ਕੀ ਤਾਂ ਕਿ ਟੈਲ ਹੁੰਦੀ ਆ ਨਾ ਜਿਸਦੋਂ ਟੈਲ ਲੱਗਦੀ ਏ ਰਸੋਈ ਚ਼ ਉਹਨੂੰ ਇਹ ਕਰਕੇ ਕੱਟ ਤੋੜ ਕੇ ਤੇ ਖੁੱਡ ਬਣਾਈ ਹੋਈ ਚੂਹਿਆਂ ਨੇ ਥੱਲੇ। ਉਦੇ ਚ ਵੜ ਗਿਆ ਜਾ ਕੇ ਸੱਪ, ਹੁਣ ਪਹਿਲਾਂ ਦਾ ਹੀ ਆਉਣਾ ਜਾਣਾ ਹੁੰਦਾ ਹੀ ਲੱਗਦਾ ਉਹਦਾ ਕੀ ਪਤ ਤਾ ਨੀ ਹਾਂ, ਤੇ ਉਹੀ ਫੇਰ ਮਤਲਬ ਉਹੀ ਲੱਭਣ ਡ ਕਦੋਂ, ਤਾਂ ਵੇਖਣ ਤੇ ਢਏ ਪਰ ਉਹ ਨਿਕਲਣ ਨ ਰਿਹਾ ਬਾਰ ਅੰਦਰ ਹੀ ਬੜਿਆ ਹੋਇਆ ਹਮ। ਹੂੰ, ਬਿਲ ਬਣਾ ਲਿਆ ਹੋਈ ਨਾ ਚੂਹੇ ਲਾ ਗਿਆ ਲੱਗਦਾ ਚੂਹੇ ਦੀ ਬਿਲ ਚ ਹੀ ਰੇਨਦੇ ਨਾ ਸੱਪ ਲੌਂਗ ਤੇ ਜ਼ਿਆਦਾਤਰ ਅਧਿਕਤਰ ਤੁੰਹੀ ਬਸ ਫਿਰ ਉਹਦੇ ਚ ਹੀ ਬੜੇ ਹੋਏ ਆ। ਨਿਕਲ ਨੀ ਰਿਹਾ, ਉਹਈ ਕਹਿੰਦੇ ਕਿ ਕੁੱਤੇ ਨੂੰ ਬੰਨ ਦਿੱਤਾ ਵਾ ਸਾਹਮਣੇ।
ਉਹ ਨ ਉਹ ਵੀ ਚਾ ਖੁਡ ਰਿ ਪਿਆ ਹੋਣਾ।
ਹਾਂ।
ਅਸੀ ਡਰ ਜਾਂਦੇ ਤੇ ਉਧਰ ਜਾਂ ਉਹ ਡਰ ਜਾਂਦਾ।
ਨਈ-ਨਈ ਉਹ ਡਰਨ ਵਾਲਾ ਤੇ ਨਈ ਏ ਪਰ ਉਹੀ ਦਿਖੇਗਾ ਤੇ ਭੌਕੇਗਾ ਨਾ ਹੁਣ ਉਹਨੂੰ ਕੁਛ ਖਣੇ ਨੀ ਦਿਆ ਹੋਣਾ ਤੇ ਬਹਿ ਗਿਆ ਹੋਣਾ ਵੀ ਆਰਾਮ ਨਾ ਉੱਥੇ
ਨਈ ਮੈਂ, ਮੈਂ ਸੱਪ ਵੀ ਸੋਚਦਾ ਕਿ ਮੈਨੂੰ ਮਾਰ ਦੂਗਾ ਤੇ ਉਹੀ ਡਰ ਕੇ ਅੰਦਰ ਵੜ ਗਿਆ।
ਹਾਂ, ਹਾਂ।
ਹਮ ਇਥੇ ਅਸੀ ਡ ਡਰਦੇ ਪਏ ਆ, ਓਧਰ ਉਹ ਡਰਦਾ ਪਿਆ।
ੳਥੇ ਓ ਡਰ ਰਿਹਾ ਔਹੀ ਨਾ। ਦੋਨੋ ਇੱਕ ਦੂਸਰੇ ਸੇ ਲੱਗੇ ਹੋਏ ਡਰਨ ਉਹੀ ਤੇ ਮੰਮੀ ਮੇਰੀ ਬੜੀ ਡਰਦੀ ਐ ਨਾ ਸੱਪ ਤੋਂ ਉਹ ਕਮਰੇ ਤੋਂ ਬਾਰ ਨੀ ਨਿਕਲਣਦੀ। ਡਰ ਕੀ ਚੱਲ ਹੁਣੇ ਮੈਂ ਰੋਟੀ, ਰੁਟੀ ਬਣਾ ਕੇ ੳਥੋਂ ਤੇ ਨਿਕਲੀ ਆਂ। ਉਹ ਮੈਨੂੰ ਪਤਾ ਹੀ ਨੀ ਯਾਰ ਉੱਥੇ ਹੀ ਹੈਗਾ ਉਹ ਅਚਾਨਕ ਚ ਪਾਪਾ ਗਏ ਅੰਦਰ ਤੇ ਉਹਨਾਂ ਨੇ ਵੇਖਿਆ। ਕਿ ਪ ਉਹਨਾ ਨੂੰ ਪੂਛ ਦਿਖੀ ਉਹਦੀ, ਓਹੀ ਸਮਾਨ ਸਾਰਾ ਇਹ ਕਰਨ ਡਏ। ਕੱਢ ਕੁੱਢ ਕੇ ਪਾਪਾ ਹੀ ਪੂਰੇ ਲੈ ਕੇ ਆਏ ਬਾਰ
ਕੀ ਦਾਨਾ ਦਿੱਖਤੀ ਆ ਨਾ ਕਟਾਉਣਾ ਤਾਂ ਪੈਣਾ ਹੀ ਆ।
ਹਮ, ਉਹ ਤੇ ਏ ਓਹੀ ਮੈਂ ਮੰਮੀ ਨੂੰ ਕਹਿੰਡੀ ਮ ਕਿਹਾ ਮੰਮੀ ਇਨਾ ਡਰਨਡੀ ਮੈਂ ਹੁੰਦੀ ਤੇ ਮੈਂ ਕਿਹਾ ਮੈਂ ਕਦੋਂ ਦਾ ਉਹ ਖਾ ਲੈਣਾ ਸੀ ੳਨੂੰ। ਕੱਢ ਦੇਣਾ ਹੀ ਜਾਕੇ, ਮੈਂ ਡੈਡੀ ਨੂੰ ਕਹਿਣਾ ਸੀ ਡੈਡੀ ਪਿੱਛੇ ਹੋ ਮੈਂ ਕੱਢਦੀ ਆ।
ਓਹੀ ਨਾ ਕੰਮ
ਮੈਨੂੰ ਲੱਗਦਾ ਪਰ ਓਨਾ ਡਰ ਨੀ ਲੱਗਦਾ।
ਮੈਨੂੰ ਲੱਗਦਾ ਡਰ
ਠੀਕ ਹੈ ਸੱਪ ਐ, ਸੱਪ ਐ, ਇੰਨਾ ਡਰ ਨੀ ਲੱਗਦਾ ਹਾਂ ਮਤਲਬ ਇਸ ਤਰ੍ਹਾਂ ਹੁਣ ਜਾਣ ਕੇ ਉਹਦੇ ਮੂੰਹ 'ਚ ਹੱਥ ਕੁਛ ਵਾੜਾਂਗੇ, ਫਿਰ ਕੱਟੇਗਾ ਨਾ ਕੱਟਣ ਤੋਂ ਤੇ ਡਰ ਲੱਗਦਾ ਹੀ ਐ, ਪਰ ਐਂਵੇ ਨੀ ਲੱਗਦਾ ਵੇਖ ਕੇ, ਕੀ ਹਾੲ ਸੱਪ ਆ ਗਿਆ। ਇਹੋ ਡਰ ਨੀ ਲੱਗਦਾ, ਹਾਂ। ਹਾਂ- ਹਾਂ ਮੈਂ ਵੇਖਿਆ ਵੀ ਆ, ਮੈਂ ਇਸ ਤਰ ਹੀ ਹਾਂਜੀ, ਮੈਂ ਇਸ ਤਰਾਂ ਹੀ ਆਪਣੇ, ਮੇਰੀ ਵੱਡੀ ਮੰਮੀ ਦੇ ਗਾਉ ਗਈ ਸੀ। ਤਾਂਈ ਦੇ ਉੱਥੇ ਮੈਂ ਵੇਖਿਆ ਸੀ ਐਂ, ਉੱਥੇ ਨਾ ਵੱਡੇ, ਵੱਡੇ ਗਾਛ ਹੁੰਦੇ ਤੇ ਉੱਥੋਂ ਦੀ ਐਂ ਛਾਲ ਮਾਰ ਕੇ, ਤੇ ਮਤਲਬ ਉਹੀ ਉੱਡਦਾ ਹੋਇਆ ਦੂਸੀ ਪੇਡ 'ਚ ਜਾ ਕੇ ਗਿਰਿਆ। ਹਾਂ, ਮੈਂ ਸਹੀ 'ਚ ਵੇਖਿਆ ਹੋਇਆ। ਹਾਂ, ਹੈ ਯਾ ਡਰ ਉਚੇ ਵੇਖਿਆ, ਫਿਰ ਤਲਾਬ ਉਹਨਾਂ ਦੇ ਉੱਥੇ ਤਲਾਬ ਹੁੰਦੇ ਆ, ਤਲਾਬ 'ਚ ਹਾਂ, ਤਲਾਬ ਤੇ ਵੀ ਗਏ, ਤੇ ਉੱਥੇ ਵੀ, ਤੇ ਸੀ ਉਹਦੇ ਚ' ਵੀ, ਵੇਖਿਆ ਹੀ ਕਦੀ ਸਾਡੇ ਪੈਰਾਂ ਤੇ ਲਾਗੇ ਹੋ ਕੇ ਗਿਆ।
ਹਾਂਜੀ
ਹੂੰ। ਕਾਨ ਸੇ ਦਰਦ ਹੋ ਰਿਹਾ ਹੈ ਹ ਅੱਛਾ। ਅੱਛਾ, ਅੱਛਾ। ਕੰਨ 'ਚ ਦਰਦ ਹੋਣ ਡਿਆ ਕਹਿੰਦੀ ਛੋਟੀ ਵਾਲੀ ਗੁੜੀਆ। ਹੂੰ, ਮੈਲ ਮੂਲ ਹੋਣੀ ਆ ਜਾ ਹਮ- ਹਮ ਹਾਂ ਬਚੇ, ਬਹੁਤ ਤੇਜ਼ ਹੋ ਰਹਾ, ਕੋਈ ਨੀ ਦਵਾਈ ਪਾ ਦਿੰਦੇ ਆ।
ਆ ਦਵਾਈ ਪਾਦੋ, ਸਰਦੀ ਨਾਲ ਵੀ ਹੋ ਜਾਂਦਾ ਨਾ।
ਹਮ ਓਈ ਨੀਂਦ ਜੀ ਆਈ ਜਾਣ ਡਈ ਰੋਟੀ ਖਾ ਕੇ, ਹੋ ਜਾਏਗਾ।
ਬੱਚੀਆਂ ਆਉਣ ਤੋਂ ਪਹਿਲਾਂ ਕੰਮ ਕਰ ਲਾ, ਬੜੀ ਠਕ, ਠਕ ਕਰਦੇ ਨੇ ਆ ਕੇ।
ਹਮ ਹੈਲੋ। ਮੈਂ ਕਹਿ ਰਹੀ, ਉਹ ਸੌਣਦੇ ਹੋ ਤੁਸੀਂ ਦੁਪਹਿਰੇ।
ਕਦੀਕ, ਜਦੋਂ ਮੌਕਾ ਮਿਲਿਆ। ਸੋ ਹੀ ਜਾਂਦੀ ਆ, ਨਹੀਂ ਤੇ ਮੌਕਾ, ਮਿਲ ਸੋਣ ਦੀ ਜਿਹੜੇ ਬੱਚੇ ਸੋ ਜਾਂਦੇ ਟਿਊਸ਼ਨ ਚੱਲ ਜਾਂਦੇ ਫੇਰ ਸੋਚਦੀ ਸੋਂਗੀ, ਇਹ ਤੇ ਓਦਾਂ ਹੀ ਬਹਿ ਕੇ ਫੋਨ ਚਲਾਉਦੀ ਹਾਂ, ਕਦੇ ਕੁਛ ਸਾਈਡ ਖੋਲ ਕੇ ਬਹਿ ਜਾਂਣੀ ਕਦੇ ਕੁਛ ਕਰਦੀ ਆ। ਇਹ, ਜਦੋਂ- ਜਦੋਂ ਕਰ ਹੀ ਲੈੰਦੇ। ਕਹਿੰਦੀ ਆ, ਮੈਂ ਕਹਿੰਦੀ ਮੈਨੂੰ ਡਿਸਟਰਬ ਨਾ ਕਰ ਮੈਂ ਸੋਣ ਲੱਗੀ ਆ। ਚ ਜਾਂਦੇ ਨੇ।
ਤੇ ਮੈਨੂੰ ਵੀ ਇਸ ਤ ਮੌਕਾ ਮਿਲਦਾ ਲ
ਹਾਂਜੀ।
ਹਾਂਜੀ, ਹੋਰ।
'ਚ ਵਧੀਆ ਬਸ।
ਹ, ਮੌਸਮ ਵੀ ਨਾਲੇ ਉਸਤਰਾ ਦਾ ਹੋਇਆ ਨਾ, ਬਦੋਂ ਵਧੀ ਨੀਂਦ ਆਈ ਜਾਂਦੀ ਆ। ਲੰਮੇ ਪੈ ਜਓ ਤੇ